ਹਮ
ਸਤਿ ਸ਼੍ਰੀ ਅਕਾਲ ਭੈਣਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਕੀਵੇ ਹੋ?
ਬਸ ਠੀਕ ਹੈ ਜੀ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ?
ਕੀ ਕਰਦੇ ਸੀ?
ਕੁਝ ਨਹੀਂ ਬਸ ਭਾਂਡੇ ਭੂਡੇ ਮਾਂਜ ਕੇ ਥੋੜਾ ਸਾਰਾ ਕੁ ਸੋਈਨੂੰ ਸਮੇਟ ਸਮੂਟ ਕੇ ਆਈਆਂ ਅੰਦਰ ਹੁਣੇਹੀ।
ਅੱਛਾ-ਅੱਛਾ।
ਹੋਰ ਸੁਣਾਓ?
ਬਸ ਵਧੀਆ ਤੁਸੀਂ ਸੁਣਾਓ? ਅੱਜ-ਕੱਲ੍ਹ ਕਿੱਦਾਂ ਚੱਲਦਾ ਵਿਆਹ ਫਿਰ ਤੁਹਾਡਾ
ਹ ਵਧੀਆ ਹੀ ਹੈ
ਮੈਂ ਸੁਣਿਆ ਸੀ, ਤੁਸੀ ਘੁੰਮਣ ਫਿਰਨ ਗਏ ਹੋਏ ਹੋ?
ਹਾਂਜੀ ਹਾਂਜੀ।
ਕਿੱਥੇ-ਕਿੱਥੇ? ਅੱਛਾ! ਫਿਰ ਕਿੱਥੇ-ਕਿੱਥੇ ਗਏ?
ਮੈਂ ਜੰਡਿਆਲੇ ਗਈ ਸੀ।
ਅੱਛਾ, ਕਿਦੇ-ਕਿਦੇ ਘਰ?
ਗਿਰਗਿਟਾ ਦੇ ਘਰ
ਅੱਛਾ, ਅੱਛਾ, ਅੱਛਾ।
ਇੱਕ ਮਾਸੀ ਘਰ, ਅਹ ਤਿੰਨ ਮਾਸੀਆਂ ਘਰ ਗਈ ਸੀ।
ਅੱਛਾ।
ਹੂੰ।
ਸਭ ਠੀਕ-ਠਾਕ ਨੇ?
ਹਾਂਜੀ, ਹਾਂਜੀ, ਇਕ ਹੋਰ ਮਾਸੀ ਘਰ ਆਈ ਆ ਲੁਧਿਆਣੇ ਹੁਨ।
ਅੱਛਾ ਹੁਣ ਲੁਧਿਆਣੇ ਆਏ ਹੋ ਤੁਸੀ? ਚੰਗਾ ਲੰਮਬਾ ਟੂਰ ਕਡੇਆ ਤੁਸੀ।
ਬਸ ਮੈਂ ਕੇਹਾ ਹੁਣ ਆਈ ਦੀ ਆ ਬਸ ਘੋਮ ਲਾ ਹੁਨ, ਹੂਨ ਕਿੱਥੇ ਹੁਨ ਛੁੱਟੀ ਬਸ। ਕਿੰਨੇ ਸਾਲ ਹੁਨ ਨੀ ਆਣਾ। ਕਿੱਥੇ ਵੀ ਨਾ ਜਾਨਾ। ਹੂਨ, ਹੋਰ
ਇਸ ਤਰਾਂ ਬੰਦਾ ਕਹਿੰਦਾ ਹੁੰਦਾ ਐ, ਪਰ ਰੈਂਦਾ ਨੀ ਐ।
ਨਈ, ਅਗਰ ਅਗਰ ਗਏ ਵੀ ਨਾ ਤੇ ਏਦਾਂ ਜਗਾ ਚ ਜਾਵਾਂਗੇ ਜਿੱਥੇ ਘੁੰਮਣ-ਫਿਰਨ ਦੀ ਜਗਾ ਹੋਏ।
ਅੱਛਾ, ਅੱਛਾ, ਹਰ ਵਾਰੀ ਵੈਸੇ ਤੇ ਇਸ ਤਰ੍ਹਾਂ ਹੀ ਕੋਈ ਜਦੋ ਵੀ ਕੋਈ ਘੁਮ ਜਾਂਦਾ ਏ ਨਾ ਕਿਸੇ ਦੇ ਕਾਰ, ਤੇ ਓ ਇਸ ਤਰ੍ਹਾਂ ਹੀ ਕੈਂਦਾ ਹੁੰਦਾ ਐ। ਤੇ ਹੁਣ ਅਸੀ ਕਿਤੇ, ਕਿਸੇ ਦੇ ਘਰ ਨੀ ਜਾਇਆ ਕਰਨਾ ਹੁਣ ਤੇ ਅਸੀ ਕਿਤੇ ਘੁੰਮਣ ਫਿਰਨ ਹੀ ਜਾਇਆ ਕਰਾਂਗੇ।
ਅੱਛਾ, ਅੱਛਾ।
ਪਰ ਹੁੰਦਾ ਨੀ ਐ, ਫੇਰ ਮਨ ਮਨ ਏਨਾ ਕੁੱਤਾ ਹੈਗਾ ਵਾ ਮਨ ਫੇਰ ਕੈਂਦਾ ਏ ਅਸੀ, ਅਸੀ ਮਿਲਣ ਚੱਲੀਏ।
ਹਾਂਜੀ।
ਆਪਣੇ, ਬਸ ਵਦੀਆ, ਤਸੀ ਸੁਣਾਓ ਓਥੇ ਕੀ ਕਰਦੇ ਪਏ ਓ?
ਮੈਂ ਕੁਛ ਨੀ, ਪਾਂਡੇ ਢਕਾ ਰੀ ਸੀ ਬਸ।
ਅੱਛਾ
ਅੱਜ ਨਾ ਅੱਪਾ ਬਾਜਾਰ ਗਏ ਦੇ ਸੀ, ਮਾਸੀ ਦੀ ਕੁੜੀ
ਅੱਛਾ, ਕਿੱਥੇ ਗਏ ਫੇ
ਅੱਪਾਂ ਮੋਲ ਗਏ ਸੀ, ਮੋਲ
ਅੱਛਾ, ਫੇਰ ਕੀ ਕੀਤੀ ਸ਼ੋਪਿੰਗ ਮੋਲ ਦੀ?
ਤੇ ਮੋਲ ਚ ਤੇ ਬੋਤ ਮਹਿੰਗਾਈ ਦੀ ਫੇਰ ਆਪਾਂ ਓਧਰੋਂ ਬਸ ਥੱਕ ਗਏ, ਇੱਕ ਬਰਗਰ ਮਿਲਿਆ ਸੀ ਕੰਬੋ, ਚੀਜਾ ਹੀ ਬੜੀ ਮਹਿੰਗੀਆਂ ਸੀ ਓਥਰ ਅੱਪਾਂ ਇੱਕ ਬਰਗਰ ਖਾਧਾ ਸੀ।
ਵੈਸੇ ਭੈਣਜੀ ਮਹਿੰਗਾਈ ਨੇ ਤੇ ਅੱਗ ਲਾਈ ਹੋਈ ਏ, ਕੀ ਕਰੀਏ?
ਬਟਰਸਕੋਚ, ਓ ਸ਼ੇਕ ਪੀਤਾ ਸੀ।
ਅੱਛਾ
ਤੇ ਫਰੈਂਚ ਫਰਾਈਜ ਆਏ ਸੀ।
ਅੱਛਾ, ਯਾਨੀ ਕਿ ਤੁਸੀ ਖਾ ਪੀ ਕੇ ਆਏ ਓ ਭੈਣਾਂ ਭੈਣਾਂ।
ਹਾਂਜੀ, ਫੇ ਸਵੇਰੇ ਨਾਸ਼ਤਾ ਨੀ ਕੀਤਾ ਸੀ ਨਾ।
ਹਾਂ ਤੇ ਐਕਟਿਵਾ ਤੁਹੀ ਚਲਾਈ, ਤੁਹਾਡੀ ਭੈਣ ਨੇ ਚਲਾਈ?
ਧੈਨ ਨੇ ਹੀ ਚਲਾਈ ਸੀ, ਬਸ ਮੈ ਅ ਕੀ ਕੈਂਦੇ ਨੇ? ਪਾਰਕਿੰਗ ਚ ਖੜੀ ਕਰਨ ਗਈ ਤੇ ਏਨੇ ਦੀ ਐਕਟਿਵਾ ਬੜੀ ਮਾਸ਼ਲਾ ਬ੍ਰੇਕ ਹੀ ਨੀ ਲੱਗਦੀ ਮੇਰੇ ਤੋ। ਮੇਰਾ ਹੱਥ ਈ ਸੁਨ ਹੋ ਗਿਆ, ਮੈਂ ਕੇਹਾ ਨੈਨਾ ਪੈਣ ਮੈ ਤੇ ਕਰ ਸਹੀ ਸਲਾਮਤ ਜਾਣਾ।
ਓ ਇਸ ਤਰ੍ਹਾਂ ਹੁੰਦਾ ਨਾ ਅਪਣੀ ਆਪਣੀ ਐਕਟੀਵਾ ਹੱਥ ਚੜੀ ਹੁੰਦੀ ਹੈ। ਅਪਣੀ ਚੀਜ ਅਪਣੇ ਹੱਥ ਚੜੀ ਹੁੰਦੀ ਆ। ਹੋਰ ਤਾਡੀ ਭੈਣ ਕੀ ਕਰਦੀ ਐ?
ਮੇਰੀ ਭੈਣ ਭਾਂਡੇ ਮਾਂਜ ਰੀ ਏ। ਹਾਂਜੀ, ਕਰ ਰਈ ਏ ਅੱਗੇ ਪੜਾਈ।
ਅੱਛਾ
ਕਰਾਵਾ ਗੱਲ ਭੈਣ ਨਾਲ, ਲੋ ਭੈਣ ਗੱਲ, ਮੰਮੀ ਏ।
ਪਰ ਨਈ ਇਸ ਤਰ੍ਹਾਂ ਅਸੀਂ ਗੱਲ ਨੀ ਨਾ ਕਰ ਕਰ ਸਕਦੇ ਇੱਕ ਦੂਜੇ ਨਾਲ
ਹਾਂਜੀ, ਹਾਂਜੀ ਮੈਂ ਭੁੱਲ ਹੀ ਗਈ ਸੀ
ਹ ਕੀ ਗੱਲ ਤੁਸੀਂ ਇਹਨਾ ਉੱਥੇ ਜਾ ਕੇ ਹੋ ਗਏ ਹੋ ਮੈਨੂੰ ਮੈਨੂੰ ਲੱਗਦਾ ਤੁਾਨੂੰ ਅੰਦਰੋਂ ਅੰਦਰ ਈ ਪਰੇਸ਼ਾਨੀ ਚੱਲਦੀ ਪਈ ਹੈ ਕੋਈ
ਠੀਕ ਹੈ ਅਸੀ ਤੇ
ਹੈਂ ਬਸ ਭੈਣ ਜੀ, ਅੱਜ -ਕੱਲ੍ਹ ਦੇ ਰਿਸ਼ਤੇ ਹੈ ਹੀ ਏਦਾਂ ਦੇ ਨੇ,
ਕੱਲ -ਯੁਗ ਚੱਲਦਾ ਪਿਆ, ਅੱਜ -ਕੱਲ ਬਾਹਰ ਦੇ ਚੰਗੇ ਲੱਗਦੇ ਨੇ
ਹਾਂ
ਤੇ ਘਰ ਦੇ ਮੰਦੇ, ਉਹ ਬਲਾਂਦੀ, ਤਹਾਨੂੰ ਤੁਹਾਡੀ ਪੜੋਸੀ
ਉਹ ਬਸ ਉਹ ਉਹਨਾਂ ਦੀ, ਨੂੰਹ ਹੈ ਨਾ ਜਿਹੜੀ, ਉਹਨੂੰ ਤੇ ਮੈਂ ਆਪ ਹੀ ਨੀ ਬੁਲਾਦੀ ਸਸ ਅੋਦੀ, ਬੋਲਦੀ ਮੇਰੇ ਨਾ
ਉਹਨਾਂ ਦੇ, ਘਰ ਜਾਂਦੇ ਓ ਤੁਸੀ?
ਔ ਨਾ ਕਾਲ ਤੇ ਮੈਂ ਸਾਰਾ ਦਿਨ ਬਾਹਰ ਹੀ ਨਈ ਨਿਕਲੇ ਸੀ ਕਿਉਂਕਿ, ਮੈਂ ਉਹ ਆਈ ਹੋਈ ਸੀ ਕਾਜਲ, ਆਈ ਦੀ ਸੀ ਨਿਸ਼ਾ ਆਈ ਦੀ ਸੀ ਬਸ ਪਹਿਲੇ ਅਸੀਂ, ਤਾਂਸ਼ ਖੇਡਦੇ ਰਹੇ ਆ ਬਾਦ ਚ ਸ਼ਾਮੀ ਵੀ ਮੂੰਵੀ ਲਗਾ ਲੀ ਤੇ ਫੇਰ ਬਾਅਦ ਚ, ਇਹਨਾਂ ਦੇ ਰਿਸ਼ਤੇਦਾਰ ਆ ਗ ਇੱਕ ਜੰਡਿਆਲੇ ਤੋਂ, ਉਹਨਾਂ ਦੀ ਭੈਣ ਪ ਬਸ ਏਦਾਂ ਹੀ, ਸਾਰਾ ਦਿਨ ਪਾਰ ਹੋ ਗਿਆ, ਅੱਜ ਵੀ ਆ ਹੁਣ ਦੋ ਮਿੰਟ ਗਈ ਸੀ ਬਸ ਹਮ
ਹੋਰ ਫੇਰ, ਕਦੋਂ ਆ ਰਹੇ ਤੁਸੀਂ ਵਾਪਸ
ਅਗਲੀ ਵਾਰ, ਆ ਜਾਇਓ
ਅੱਛਾ ਸਾਡੇ ਮਾਸੀ ਜੀ, ਠੀਕ -ਠਾਕ ਨੇ
ਹਾਂਜੀ- ਹਾਂਜੀ ਗੱਲਾਂ ਕਰ ਰਹੇ ਨੇ, ਉਹ ਪੜੋਸੀ ਆਏ ਦੇ ਨੇ ਉਹਨਾਂ ਦੇ
ਅੱਛਾ- ਅੱਛਾ ਕੋਈ ਜੋਬ -ਜਬ ਕਰਦੇ ਨੇ ਮਾਸੀ ਤਾਡੇ
ਨਈ -ਨਈ ਘਰ ਈ, ਮਛੱਰ ਮਾਰ ਦੇ ਣੇ
ਹਾਊਸ ਵਾਈਫ ਹੈ, ਜਾਣੇ ਕੀ
ਹਾਂਜੀ- ਹਾਂਜੀ ਨਈ, ਸਟਿਚਿੰਗ ਵੀ ਕਰਦੇ ਨੇ ਹਮ
ਤੇ ਮਾਸੜ ਜੀ
ਉਹ, ਦੁਕਾਨ ਤੇ ਐ ਜਓ ਮਾਸੀ ਬਹਿ ਰਾਮ ਜੀ ਏ ਟਿਕ ਕੇ ਤੋਂ ਇੱਕ ਪੁਣੀ ਮੁਦਾ ਮੇਰੇ ਨਾਲ ਹੀ ਗਏ ਏ
ਮੁੰਡਾ, ਕੀ ਕਰਦਾ ਉਹਨਾਂ ਦਾ
ਉਹ- ਉਹ ਪੜਦਾ ਆ
ਨਾਇਨਥ ਵਿੱਚ
ਹਾਂਜੀ।
ਤੇ ਤਾਡੀ ਮਾਸੀ ਦੀ ਕੁੜੀ
ਉਹ ਪੜ੍ਹ ਚੁੱਕੀ ਮੇਰੇ ਜੂਨੀਰ ਅੱਗੇ ਪੜ, ਰਹੀ ਆ
ਠੀ ਠੀਕ ਆ, ਤੇ ਹੁਣ ਕੋਈ ਜੋਬ -ਜਾਬ ਕਰ ਰਹੀ ਆ
ਨਈ, ਵੈਸੇ ਮਤਲਬ ਐਡਵੋਕੇਟ, ਨੇ ਮਤਲਬ ਥੋੜਾ ਕੋਰਸ ਦਾ ਕੰਮ ਸਿੱਖਦੀ ਰਹੀ ਏ
ਅੱਛਾ ਅੱਛਾ ਘਰ ਦਾ, ਸਾਰਾ ਕੰਮ ਕਾਜ ਕਰ ਲੈਂਦੀ ਆ ਨਾ
ਹਾਂਜੀ-ਹਾਂਜੀ।
ਵੈਸੇ ਵੇ, ਮਾਸੀ ਕੰਮ ਕਰਾਂਦੀ ਨੀ। ਨਾ ਭਾਂਡੇ ਮੰਜਵਾਵਾਂਦੀ, ਨਾ ਨਾ ਰੋਟੀਆਂ ਬਣਨਵਾਂਦੀ।
ਉਹ ਕਿਉ?
ਵੈਸੇ ਈ, ਪਰ ਹੁਣ ਇੱਕ ਦੋ ਦਿਨ ਹੋ ਗਏ ਨੇ, ਭਾਂਡੇ ਮਾਂਜ ਰੀ ਏ। ਵੈਸੇ ਕੈਂਦੀ ਸੀ, ਮੈਂ ਮਾਂਜਦੀ ਨੀ। ਰੋਟੀ ਤੇ ਬਿਲਕੁਲ ਹੀ ਨਹੀਂ ਬਨਾਨਦੀ।
ਅੱਛਾ, ਤੇ ਤੁਸੀਂ ਨਾ ਵੀਗਰਜੀ ਉੱਥੇ ਜਾ ਕੇ।
ਵੀਗਰਨਾ ਕੀ, ਕੋਈ ਹਰ ਕਿਹੇ ਦੇ ਘਰ ਦਾ ਅਲੱਗ-ਅਲੱਗ ਸਿਸਟਮ।
ਫੇਰ ਤੁਸੀਂ ਘਰ ਆ ਕੇ ਇਹ ਨਾ ਕਹੀਓ ਵੀ ਮੇਰੀ ਮਾਸੀ ਦੀ ਕੁੜੀ ਤੇ ਬਣਾਨਦੀ ਨੀਂ। ਨਾ ਭਾਂਡੇ ਮਾਂਜਦੀ, ਮੈਂ ਵੀ ਨੀ ਮਾਂਜਣੇ। ਹੈਨਾ?
ਨੀ ਬੀਸ਼ ਪੀੜਦੇ।
ਅੱਛਾ। ਹੋਰ ਸੁਣਾਓ? ਨਵੀਂ ਤਾਜੀ।
ਕੀ ਸੁਣਾਈਏ ਸਾਡ, ਕੀ ਦੁੱਖ ਸੁਣਾਈਏ ਤੁਹਾਨੂੰ।
ਸੁਣਾ ਦੋ, ਦਿਲ ਹਲਕਾ ਹੋ ਜਾਂਦਾ ਥੋੜਾ, ਹੋਰ ਕੀ ਏ।
ਮਰ ਗਏ, ਦੇ ਤੁਸੀਂ ਤੇ ਲਾ ਰਹਿ ਜਾਣੇ, ਕੀ ਸੁਣਾਏ ਤੁਹਾਨੂੰ। ਬਦਨਾਮ ਕਰਨ ਚ ਫਿੜੇ ਰਹਿੰਦੇ ਨੇ।
ਕੋਈ ਨੀ ਭੈਣ ਜੀ, ਤੁਸੀਂ ਟੈਸ਼ਨ ਨਾ ਲਵੋ। ਕਦੀ ਉਹਨਾਂ ਦਾ ਵੀ ਟੈਮ ਆਏਗਾ।
ਨਹੀਂ- ਨਹੀਂ, ਮੈਂ ਸੋਚਿਆ ਤਾਂ ਹੈ, ਬਦਲਾ ਇੱਕ ਇਕ ਦੇ ਨਾਲ ਲੈਣਾ, ਟੈਮ ਤੇ।
ਹਾਂ।
ਤੇ ਲਵਾਂਗੇ ਜ਼ਰੂਰ।
ਨਹੀਂ- ਨਹੀਂ- ਨਹੀਂ, ਤੁਸੀਂ ਇਹ ਇਹ ਨਾ ਸੋਚੋ ਵੀ ਬਦਲਾ ਇੱਕ-ਇੱਕ ਨਾ ਲੈਣਾ। ਕਹੋ ਟਾਈਮ ਆਣ ਤੇ ਉਹ ਪ੍ਰਮਾਤਮਾ ਆਪਣੇ ਆਪ ਲਏਗਾ। ਤੁਸੀਂ, ਤੁਸੀਂ ਨੀਂ ਲੈਣਾ ਬਦਲਾ। ਉਹ ਰੱਬ ਲਏਗਾ, ਟਾਈਮਾ ਆਨ ਤੇ।
ਉਹ ਗੱਲ ਤੇ ਠੀਕ ਏ, ਲੇਕਿਨ
ਦੂਜਿਆਂ ਦੇ ਬੱਚਿਆਂ ਨੂੰ ਬ ਹਰ ਕੋਈ ਬਦਨਾਮ ਕਰਦਾ ਏ, ਆਪਣੇ ਬੱਚਿਆਂ ਨੂੰ
ਲੇਕਿਨ, ਜਦ ਤੱਕ ਬੰਦੇ ਨੂੰ ਆਪਾਂ ਜਵਾਬ ਨਹੀ ਦਿੰਦੇ ਨਾ, ਉਹ ਸੋਚਦਾ ਕਿ ਸਾਡੇ ਤੋਂ ਡਰਦੈ, ਆਪਾਂ ਜੋ ਮਰਜ਼ੀ ਬੋਲੀ ਜਾਏ।
ਹਾਂਜੀ-ਹਾਂਜੀ, ਇਸ ਤਰ੍ਹਾਂ ਹੀ ਮੇਰੇ ਨਾਲ ਵੀ ਬੀਤੀ ਐ।
ਇਸ ਕਰਕੇ ਮੈਂ ਚਾਉਨੀਂ ਆਂ, ਇੱਕ ਵਾਰ ਬੰਦੇ ਨੂੰ ਬੋਲਣਾ ਚਾਹੀਦੈ। ਤੇ ਅੱਗੋਂ ਸੋਚ ਸਮਝ ਤੇ ਬੋਲੇ ਇਨਸਾਨ।
ਹਾਂ, ਮੈਂ ਵੀ ਇਸ ਤਰ੍ਹਾਂ ਹੀ ਆ ਇਸ ਵਾਰ ਆਪਣੇ ਬ ਥੋੜਾ ਜ ਆਪਣੇ ਆਪ ਨੂੰ ਬੜਾ ਸਮਝਾ ਕੇ
ਹੂੰ।
ਮੈਂ ਚਾਂ, ਮੈਂ ਚਾਂਨੀ ਨੀ ਸੀ ਕਿ ਮੈਂ ਸੁਣਾਵਾਂ ਕਿਸੇ ਨੂੰ। ਪਰ ਮੈਨੂੰ ਐਤਕੀ, ਜੋ-ਜੋ ਗੱਲ ਹੋ ਗਈ ਨਾ ਮੈਂ ਬਸ ਰਿਕੋਰਡਿੰਗਾਂ ਮੈਂ ਵੀ, ਜਿੱਦਾਂ ਉਹਨਾਂ ਨੇ ਮੈਨੂੰ ਭੇਜੀਆਂ, ਮੈਂ ਵੀ ਭੇਜੀਆਂ।
ਮੈਂ ਵੀ ਫਿਰ ਸੁਣਾਈਆ। ਮੈਂ ਕਿਹਾ, ਮੈਂ ਵੀ ਇੰਨੀਆਂ ਕੁੋੜੀਆਂ ਭੇਜੀਆਂ ਕਿ ਮੇਰੇ ਇਹ ਜਿਹੜਾ ਮੈਨੂੰ ਪੈਸਾ ਹੀ ਮੇਰੇ। ਪਿਓ ਨੇ ਦਿੱਤਾ ਸੀ, ਤੁਸੀਂ ਨੀਂ ਹੀ ਦਿੱਤਾ।
ਹਾਂਜੀ।
ਨਾ ਤੂਸੀ ਮੈਨੂੰ ਸ਼ੱਕਾ ਦਿੱਤੀਆਂ, ਮੇਰਾ ਪੇਓ ਮੈਨੂੰ। ਕੈਹ ਕੇ ਗੇਆ ਹੀ, ਕਿ ਏ ਸ਼ੱਕਾਂ ਦਾ ਪੈਸਾ ਹੈ।
ਕਾੱਲ ਨੂੰ ਪਤਾ ਨੀ ਤੇਰੇ ਨਾਲ ਵਰਤਨਾ ਏਨਾਂ ਨੇ ਨਈ ਵਰਤਨਾ, ਤੂੰ ਸ਼ੱਕਾ ਦਾ ਪੈਸਾ ਲੈ ਲਾ। ਚਲੋ ਮ਼ੱਡੋ ਓਨਾਂ ਨੂੰ, ਐਵੇਂ ਕਿ ਮੂਡ ਖ਼ਰਾਬ।
ਕੀ ਸੁਨਾਈਏ ਬਾਸ, ਬੈਠੇ ਦੇ ਆਂ।
ਹੋਰ, ਨਾਨਾ ਜੀ ਵੀ ਆਏ ਜੇ ਦੇ ਤਾਡੇ। ਮੈਂ ਸੁਨੇਆ ਬੜੀਆਂ, ਬੜਾ ਮਜਾਕ ਮਜੂਕ ਕਰਦੇ ਨੇ ਤੂਆਡੇ ਨਾਲ।
ਬਾ ਮੈਂ ਵੀ ਲੱਗੀ ਜੀ ਰੈਨੀ ਆ।
ਦੇਖ ਲੈ, ਦੇਖ ਲੋ ਤੂਆਡੇ ਮਾਮੇ ਕਿ। ਕਿਦਾਂ ਦੇ ਐ, ਤੇ ਮੇਰਾ ਮਾਮਾ ਕਿੱਦਾਂ ਦਾ ਐ।
ਚਲੋ ਠੀਕ ਹੈ ਭੈਣਜੀ ਜੀ, ਮੈਂ ਫ੍ਰੀ ਹੋ ਕੇ ਕਰਾਂਗੀ।